ਹੑ
ਹੈਲੋ ਸਤਿ ਸ਼੍ਰੀ ਅਕਾਲ ਜੀ
ਹਾਲੇ
ਬਸ ਵਧੀਆ ਜੀ ਤੁਸੀਂ ਸੁਣਾਓ
ਬਸ ਨਵੀਂ ਵਧੀਆ ਕਾਫੀ ਟਾਈਮ ਲਗਾ ਕਾਫੀ ਦੇਰ ਰਿੰਗ ਜਾ ਰਹੀ ਸੀ ਮੈਂ ਕਿਹਾ ਸ਼ਾਇਦ ਕਿਤਰੇ ਬਿਜ਼ੀ ਹੋਣਗੇ ਤਦੋਂ ਨੀ ਚੁੱਕਿਆ ਫੋਨ ਹੰਮ ਸਨਾਓ ਸਭ ਠੀਕ ਕਾਰ ਪਰਿਵਾਰ ਸਭ ਠੀਕ ਅੱਛਾ ਅੱਛਾ ਠੀਕ ਹ ਨਾ ਤੁਹਾਨੂੰ ਪੁੱਛਣਾ ਸੀਗਾ ਕਿ ਤੁਹਾਡੇ ਕੋਲ ਐਕਸਟਰਾ ਸਲੰਡਰ ਹੋਏਗਾ ਤੁਹਾਡੇ ਘਰ ਕੀ ਤੇ ਪਤਾ ਨਹੀਂ ਕੀ ਚੱਕਰ ਪਿਆ ਵੀ ਆਇਆ ਨਹੀਂ ਅੱਜ ਕੱਲ ਤੁਹਾਨੂੰ ਪਤਾ ਸਿਲੰਡਰ ਦੀ ਬੜੀ ਦਿੱਕਤ ਆ ਰਹੀ ਹ।
ਸਿਲੰਡਰ ਮੇਰੇ ਕੋਲ ਹੈਗਾ ਤੇ ਹੈ ਮੇਰੇ ਕਲ ਕੱਲ ਕੱਲ ਮਿਲਣਾ ਹੈ
ਠੀਕ ਹੈ
ਕੱਲ ਤੱਕ ਵੇਟ ਕਰਦੇ ਹੋ ਤੇ ਫਿਰ ਕੱਲ ਤੁਸੀਂ ਲੈ ਜਾਣਾ
ਹਾਂਜੀ ਕੋਈ ਨਹੀਂ ਬਸ ਇੱਕ ਦੋ ਦਿਨਾਂ ਤੱਕ ਹੀ ਚਾਹੀਦਾ ਸੀ ਲੈ ਕੇ ਚਲੋ ਪਤਾ ਕਰਲਾ ਪਹਿਲੇ ਫਿਰ ਐਟ
ਵੀ ਅੱਜ ਕਲ ਅੱਜ ਚਲ ਵੈਸੇ ਹੀ ਸ਼ੋਰਟ ਅੱਜ ਕੱਲ ਵੈਸੇ ਸ਼ੋਟੇਜ ਸਲੰਡਰਾਂ ਦੀ
ਹਾਂ ਹਾਂ ਹਾਂ ਤੇ ਹੈ ਹੀ ਹ ਓਏ ਮੈ ਉਹੀ ਮਹਿੰਗਾਈ ਵੀ ਬੜੀ ਹੋ ਗਈ ਹੈ
ਹਮ ਗੈ ਗੈਸ ਦਿੰਦੇ ਹੀ ਨਹੀਂ ਪਏ ਪਹਿਲੇ ਕਹਿਣਗੇ ਪਚੀ ਦਿਨਾਂ ਬਾਅਦ ਬੁਕ ਭਰਾਓ ਜੀ ਫਿਰ ਕਹਿੰਦੇ ਨੇ ਪੈਣਤੀ ਦਿਨ ਬਾਅਦ ਮਿਲੇਗਾ ਜੀ ਕਦੀ ਕਹਿੰਦੇ ਨੇ ਕਦੀ ਕੁਝ ਕਹਿੰਦੇ ਨੇ
ਇਹ ਚਲਦਾ ਪਿਆ ਸਭ ਨੂੰ ਹੀ ਪਰੇਸ਼ਾਨੀ ਹੋਈ ਹੋ ਰਹੀ
ਸਾਰੇ ਅੱਜਕਲ ਸਲੰਡਰ ਵੀ ਬਲੈਕ ਚ ਬਲੈਕ ਚ ਸਿਲੰਡਰ ਮਿਲਦੇ ਪਏ ਨੇ ਅੱਜ ਕੱਲ ਜੀ
ਹਾਂਜੀ ਹਾਂਜੀ
ਕਿਉਂਕਿ ਮੇਰੇ ਕੋਲ ਤੇ ਦੋ ਕਨਕਸ਼ਨ ਹੈਗੇ ਸੀ ਤਾਂ ਈਜ਼ੀਲੀ ਮੈਨੂੰ ਮਿਲ ਜਾਂਦਾ ਕੰਟਰੋਲ ਤੇ ਹਾਂ ਹਾਂਜੀ ਹਾਂਜੀ ਹੋਰ ਵਧਾਣਗੇ ਜੀ ਓਏ
ਹਾਂ ਉਹ ਵੀ ਨਾ ਮਹਿੰਗਾਈ ਕਰੀ ਜਾਂਦੇ ਆ ਬਸ
ਮਹਿੰਗਾਈ ਤੇ ਹਲੇੇ ਹੋ ਵਧੀ ਜਗੀ ਹਾਲੇ ਹੋਰ ਵਧੀਆ ਨਹੀਂ ਹੁਣ ਪੈਟਰੋਲ ਦਾ ਫ ਕੱਲ ਵੀ ਰੇਟ ਵਧਾਤੇ ਨੇ ਦੇਖੋ ਹੁਣ ਚਾਰ ਪੰਜ ਦਿਨ ਬਾਅਦ ਫੇਿਰ ਇਹਨਾਂ ਨੇ ਪੈਟਰੋਲ ਦੇ ਵੀ ਰੇਟ ਵਧਾ ਦੇਣੇ ਗੈਸ ਦੇ ਵੀ ਰੇਟ ਵਧਾ ਦੇਣੇ ਇਹਨਾਂ ਦੇ
ਹਾਂਜੀ ਹਾਂਜੀ ਹੋਰ ਸੁਣਾਓ ਦੇਖੋ ਹੁਣ ਗਰਮੀ ਇੰਨੀ ਹੋ ਗਈ ਉਪਰੋਂ ਪੋਲਿਊਸ਼ਨ ਇੰਨਾ ਵੱਧ ਗਿਆ
ਅੱਜ ਕੱਲ੍ਹ ਸਾਰਿਆਂ ਨੂੰ ਦਿੱਕਤ ਆਈ ਹੋ ਹੈ
ਹਾਂਜੀ
ਸਿਲੰਡਰ ਦੀ ਤਾਂ ਸਾਰਿਆਂ ਨੂੰ ਦਿੱਕਤ ਹੈਦੀ ਅੱਜ ਕੱਲ
ਹਾਂਜੀ ਜੀ ਹਾਂਜੀ ਮੇ ਕਿਹਾ ਪੋਲਿਊਸ਼ਨ ਵੀ ਬਹੁਤ ਹੋ ਗਿਆ ਹਾਂ ਹਾਂ ਹਾਂ
ਦਿਨੋ ਤਨ ਵਧਣਾ ਜੀ ਆ ਜਿਹੜਾ ਹਨੇਰੀਆਂ ਨੂਰੀਆਂ ਆ ਰਹੀਆਂ ਨੇ ਬਰਸਾਤਾਂ ਬੇਮੌਸਮ ਚ ਬਰਸਾਤਾਂ ਵੀ ਹੋ ਜਾਂਦੀਆਂ ਪੈਗਆਂ
ਹਾਂਜੀ ਹਾਂ ਉਹੀ ਪਿੱਛੇ ਸਾਡੇ ਇੱਥੇ ਕੂੜੇ ਵਾਲਿਆਂ ਨੇ ਹੜਤਾਲ ਕੀਤੀ ਹੋਈ ਸੀ ਕੂੜਾ ਹੀ ਨਹੀਂੀ ਚੁੱਕਣ ਆਉਂਦਾ ਅਸੀ ਕੀ ਨਾਮੈਂ ਲੋਕਾਂ ਨੇ ਸੜਕਾਂ ਤੇ ਗਲੀਆਂ ਵਿੱਚ ਮਹੱਲਿਆਂ ਵਿੱਚ ਪੂਰਾ ਢੇਰ ਇਕੱਠਾ ਕਰਤਾ ਕੂੜੇ ਦਾ ਸਮੈਲ ਸਮੈਲ ਸੀਗੀ ਤੇ ਲੋਕਾਂ ਨੇ ਇਹਨ ਸਾੜਿਆ ਉਹ ਸਾੜਨ ਕਰਕੇ ਹੋਰ ਗੰਦਾ ਪੋਲਿਊਸ਼ਨ ਹਵਾ ਵਿੱਚ ਫੈਲ ਗਿਆ
ਤਾਂ ਹਨੇਰੀਆਂ ਵੈਸੇ ਚੱਲਦੀਆਂ ਪਈਆਂ ਅੱਜ ਕੱਲ
ਹਾਂਜੀ ਉੱਪਰੋਂ ਹਨੇਰੀਆਂ ਵੀ ਚਲਦੀ ਪਈਆਂ ਨੇ ਹੋਰ ਸੁਣਾਓ ਹੋਰ ਕੰਮ ਕਾਜ
ਬਸ ਵਧੀਆ ਜੀ ਸਭ ਕੁਛ ਵਧੀਆ ਜੀ
ਹੋ ਬੱਚਿਆਂ ਦੇ ਹੋ ਕੇ ਪੇਪਰ ਵਗੈਰਾ
ਨਹੀਂ ਹਲੇੇ ਬੱਚਿਆਂ ਦੇ ਪੇਪਰ ਚੱਲਣਗੇ ਹਲੇੇ ਵੀ ਫਿਰ ਹੋਗੇ ਪੇਪਰ
ਨਹੀਂ ਪੇਪਰ ਤੇ ਨਹੀਂ ਹਜ ਚੱਲਦੇ ਬਈ ਸਾਡੇ ਤੇ ਮੇਰੇ ਤੇ ਬੇਟੇ ਤੇ ਚੱਲਦੇ ਪਿਆ ਨਾ ਅੱਜ ਕੱਲ
ਹਾਂ ਉਹ ਪੀਟੀ ਵਨ ਪੀਟੀ ਟੂ ਪਤਾ ਨੀ ਕੀ ਇਹਨਾਂ ਨੇ ਪਤਾ ਨੀ ਕੀ ਕੀ ਅਣਾ ਦਿੰਦੇ ਨੇ ਆ
ਹਾਂਜੀ ਹਾਂਜੀ
ਸਾਡੇ ਟਾਈਮ ਕੁਛ ਹੋਰ ਰਿਵਾਜ਼ ਹੁੰਦਾ ਸੀ ਉਹਨੂੰ ਪਤਾ ਨੀ ਕੀ ਕਰਦੇ ਰਹਿੰਦੇ ਨੇ
ਉਹਓ ਨੇ ਨਾ ਸਿਲੇਬਸ ਨੂੰ ਡਿਵਾਈਡ ਕਰ ਦਿੱਤਾ ਕਿ ਜੋ ਪੀਟੀ ਵਨ ਵਿਚ ਆਏਗਾ ਉਹ ਅਗੇ ਪੀਟੀ ਟੂ ਵਿਚ ਨ ਆਏਗਾ ਜੇ ਆਦੇ ਆ ਨਾ ਤੇ ਉਹਨਾ ਦਾ ਹੀ ਟੈਸਟ ਲੈ ਲੈਂਦੇ ਆ ਪਹਿਲੇ ਫਿਰ ਅਸੀ ਮਾ ਪੀਟੀ ਵਨ ਪੀ ਟੀ ਟੂ ਜਿਹਦੇ ਵਿੱਚ ਜਿਆਦਾ ਮਾਰਕਸ ਹੁੰਦਾ ਦੇ ਹੈ ਨਾ ਪਰਾਂ ਵਿੱਚ ਉਹੀ ਮਾਕਸ ਲਗਾ ਦਿੰਦੇ ਨੇ ਵੀ ਦੋਨਾ ਵਿੱਚ ੋ ਜਿਹਦੇ ਵਿੱਚ ਬੱਚੇ ਦੇ ਅੱਛੇ ਮਾਰਕਸ ਸਾਨ
ਜਿਹਦੇ ਜਿਆਦਾ ਜਿਆਦਾ ਨੰਬਰ ਆਉਂਦਾ ਜਿਹਦੇ ਚ
ਹਾਂਜੀ ਹਾਂਜੀ ਇਹਨੂੰ ਐਡ ਕਰ ਲੈਂਦੇ ਹੋਰ ਸੁਣਾਓ ਪੇਪਰ ਤੇ ਇਹਨਾਂ ਦੇ ਆਈਥਿੰਕ ਹੈ ਟਮ ਵਨ ਦੇ ਆਈ ਥਿੰਕ ਅਗਸਤ ਵਿੱਚ ਅਗਸਤ
ਹਾਂ ਅਗਸਤ ਹੁੰਦੇ ਨੇ ਬੇ ਸਤੰਬਰ ਜਾਂ ਅਗਸਤ ਸ ਹਾਂ ਹਾਂ ਹਾਂ ਹੀ ਹੁੰਦਾ ਇਹਨਾਂ ਦਾ
ਤੇ ਹਮ ਤੇ ਉਸ ਤੋਂ ਬਾਅਦ ਤੇ ਸਿੱਧਾ ਫਰਵਰੀ ਵਿੱਚ ਹੁੰਦੇ ਆ ਤੁਹਾਡੇ ਵੱਲੋਂ ਨਾ ਆਵਾਜ਼ ਥੋੜ੍ਹੀ ਕੱਟਦੀ ਪਈ ਤੁਹਾਡੀ ਨਾ ਆਵਾਜ਼ ਅਵਾਜ਼ ਨ ਆ ਰਹੀ ਹਮ ਕੁਛ ਤੁਹਾਡਾ ਨਾ ਸਿਗਨਲ ਕੋਈ ਇਸ਼ੂ ਹੈ ਨੈਟਵਰਕ ਦਾ ਤੇ ਹਜੇ ਵੀ ਕੱਟਦੀ ਪਈ ਸੀਗੀ ਵਿਚ ਵਿਚ ਨਾ ਥੋੜੀ ਬਹੁਤੀ
ਨਹੀਂ ਏਦਾਂ ਹੀ ਹੋਸਦਾ ਜੀ
ਹਮ ਹੁਣ ਠੀਕ ਆ ਰਹੀ ਹੈ ਹੁਣ ਠੀਕ ਆ ਰਹੀ ਹੈ ਹੋਰ ਤੁਹਾਡੇ ਬੇਟਾ ਕਿਸ
ਪਰ ਆ ਰਹੀ ਹੈ ਬ ਇੱਕ
ਤ ਵੀੀ ਆਵਾਜ਼ ਨਾ ਗੱਲ ਕਲੀਅਰ ਨਹੀਂ ਹੋ ਰਹੀ ਹਾਂ ਮੈਂ ਕਿਹਾ ਤੁਹਾਡਾ ਬੇਟਾ ਕਿਹੜੀ ਕਲਾਸ ਵਿੱਚ ਹੈ ਹੁਣ ਤੁਹਾਡਾ ਬੇਟਾ ਵੀ ਉਹ ਕਿਹੜੀ ਕਲਾਸ ਵਿੱਚ ਪੜ੍ਹਦਾ ਹੈਲੋ ਹੋ ਤੁਹਾਡੀ ਨਾ ਆਵਾਜ਼ ਨਹੀਂੀ ਆ ਰਹੀ ਮੈਨੂੰ ਹੈਲੋ ਨਾ ਕੁੱਛ ਸੀ ਨਾਲ ਇਸ਼ੂ ਹੈਗਾ ਉਹ ਤੁਹਾਡੀ ਸਾਈਟ ਤੋਂ ਹਾਂਜੀ ਤੁਹਾਡੇ ਬਹੁਤ ਜਿਆਦਾ ਸਿਗਨਲ ਇਸ਼ੂ ਆ ਰਿਹਾ
ਬਟ ਮੈਨੂੰ ਮੈਨੂੰ ਆਵਾਜ਼ ਕਲੀਅਰ ਆ ਰਹੀ ਹੈ
ਪਤਾ ਨੀ ਮੈਨੂੰ ਨੀ ਤੁਸੀਂ ਅੱਗੋਂ ਕੋਈ ਜਵਾਬ ਵੀ ਨੀ ਦੇ ਰਹੇ ਸੀ ਪੁੱਛ ਰਹੀ ਸੀ ਤੁਹਾਡਾ ਬੇਟਾ ਕਿਹੜੀ ਕਲਾਸ ਵਿਚ ਪੜ੍ਹਦਾ ਹੈ ਹਾਂ ਤੁਹਾਡਾ ਬੇਟਾ ਕਿਹੜੀ ਕਲਾਸ ਵਿੱਚ ਪੜ੍ਹਦਾ ਅੱਛਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਅੱਛਾੱਾਛਟ ਟ ਹਜੇ ਹਾਂ ਹਮ
ਮੈਂ ਕਿਹਾ ਹਾਲ ਤੇ ਸਿਲੰਡਰ ਦੀ ਹਾਲੇ ਹੋਰ ਦਿੱਕਤ ਆਣੀ ਅੱਗੇ ਹ
ਹਾਂ ਹਾਂ ਉਹ ਤੇ ਚਲੋ ਚਲਦੀ ਰਹੇ ਅੱਛਾ ਅੱਛਾ ਹਾਂਜੀ ਸਿਲੰਡਰ ਦੀ ਦਿੱਕਤ ਤਾਂ ਖੈਰ ਹਜੀ ਅੱਗੇ ਚੱਲਦੀ ਰਹਦੀ ਹੈ ਉਹ ਪਤਾ ਨ
ਆਹ ਹਾਂ ਆ ਕਿੰਨੀ ਦੇਰ ਤ ਜਿਹੜਾ ਵਾਰ ਚੱਲਦਾ ਨਾ ਉਹਦੇ ਦਿੱਕਤ ਨੀ ਆਣੀ ਸਲੰਡਰ ਦੀ ਉਹਨੇ ਸਾਡੇ ਨਹੀਂ ਹੱਲ ਚੱਲਦਾ ਪਿਆ ਚੱਲਦਾ ਪਿਆ ਹੁਣ ਤੇ ਸਾਡੇ ਪੀ ਐਮ ਨੇ ਵੀ, ਕਹਿ ਤਾ, ਕਿ ਆਪਣਾ ਕੋਈ ਫੰਕਸ਼ਨ ਨਾ ਕਰੋ, ਜੀ ਆਪਣੇ ਘਰ ਸਾਲ ਤੱਕ,
ਅੱਛਾ-ਅੱਛਾ, ਠੀਕ ਹੈ ਨਹੀਂ ਹੁਣ ਜਿੰਨਾਂ ਨੇ ਫੰਕਸ਼ਨ ਕਰਦੇ ਉਹਨਾਂ ਨੇ ਤੇ ਕਰਨੇ ਉਹ ਵੋਰ ਪਿੱਛੇ ਰੁਕੇ ਥੋੜੀ ਰਹਿ ਹਾਂਜੀ,
ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ, ਜੀ ਜਿਨਾਂ ਦਾ ਪ੍ਰੋਗਰਾਮ ਹੈ, ਉਹ ਭਾਵੇਂ ਮਹਿੰਗਾ ਹੋਏ ਚ ਸਸਤਾ ਹੋਏ ਸਿਲੰਡਰ ਉਹਨਾਂ ਨੇ ਕਰਨਾ ਹੀ ਕਰਨਾ ਐ ਜੀ ਸਿਲੰਡਰ ਭਾਵੇਂ ਜੇ ਚਾਹੇ ਮਹਿੰਗਾ ਹੋ ਚਾਹੇ ਦੋ ਹਜ਼ਾਰ ਰੁਪਇਆ ਹੋ ਜਾਵੇ, ਭਾਵੇਂ ਚਾਹੇ ਦਸ ਹਜ਼ਾਰ ਰੁਪਆ ਹੋਜੇ।
ਹੂੰ-ਹੂੰ-ਹੂੰ-ਹੂੰ,
ਮਗਰ ਮਹਿੰਗਾਈ ਬਹੁਤ ਜ਼ਿਆਦਾ ਹੋ ਜਾ ਹੋ ਹੋ ਜਾਣੀ ਅੱਗੇ ਹੋਰ ਹੋ ਜਾਣੀ ਹੈ, ਜੀ ਅਗਲੇ ਮਹੀਨੇ ਤੱਕ ਤੇ ਹੋਰ ਹੋ ਜਾਣੀ ਹੈ।
ਹਾਂਜੀ ਉਹ ਤੇ ਹੈ ਹੀ ਹੈ ਕੀ ਕਹਿ ਸਕਦੇ ਹਾ, ਐਹੀ ਇਹ ਸੋਚ ਸਮਝ ਕੇ ਖਰਚੇ ਕਰਨੇ ਚਾਹੀਦੇ ਹੈ ਹੋਰ ਕੀ ਕਹਿ ਸਕਦੇ ਆ। ਜਦੋਂ ਬਹੁਤ ਜਰੂਰੀ ਹੋਏ ਉਦੋਂ ਹੀ ਖਰਚ ਕਰੇ ਬੰਦਾ ਕਿਉਂਕਿ ਹੁਣ ਪੈਟਰੋਲ ਹੁਣ ਘਟੀਆ ਤੇ ਪੈਟਰੋਲ ਪੈਟਰੋਲ ਦੇ, ਬਗੈਰ ਤੇ ਗੈਰ ਬਗੈਰ ਕੰਮ ਨੀ ਸਰਨਾ।
ਹਾਂਜੀ ਉਹ ਤੇ ਹੈ, ਕੰਮ ਨੀ ਚੱਲਨਾ ਬਸ,
ਹਾਂਜੀ ਲੱਗਦਾ ਕਾਫੀ, ਹਨੇਰੀ ਹੂੰ ਹਵਾ,
ਹਾਂ ਤੇ ਹਵਾ ਚੱਲਦੀ ਪਈ ਆ ਥੋੜੀ ਜੀ ਹੂੰ ਹਵਾ ਚੱਲਦੀ ਪਈ ਸਾਡੇ ਆਲੇ ਪਾਸੇ ਥੋੜੀ ਜੀ ਹੂੰ, ਤੇ ਔ ਵਿੰਡੋ ਦੇ ਕੋਲ ਬੈਠਾ ਹੋਇਆ ਸੀ, ਨਾ ਵਿੰਡੋ ਦੇ ਕੋਲ ਬੈਠੋ ਨਾ ਹਵਾ ਪੂਰੀ ਤੇਜ਼ ਨਿਕਲਦੀ ਹੈ।
ਅੱਛਾ-ਅੱਛਾ ਤਾਂਦੋਂ ਹੀ ਸ਼ਾਇਦ, ਪਹਿਲੇ ਕਈ ਵਾਰੀ ਹੋ ਜਾਂਦਾ ਨਾ,
ਨਹੀਂ ਵਿੱਚ ਨਾ ਐਵੇਂ ਆ ਸੀਸ ਪੈਲੇ ਨਾ ਲਾਈਟ ਗਈ ਹੋਈ ਸੀ ਔ ਮੈਨੂੰ ਲੱਗਦਾ। ਵਾਈ ਫਾਈ ਨਾ
ਅੱਛਾ-ਅੱਛਾ-ਅੱਛਾ-ਅੱਛਾ-ਅੱਛਾ, ਕੇੜਾ ਨੀ ਵਾਈਫਾਈ ਦਾ ਤੇ ਕੋਈ ਰੋਲ ਹੀ ਨ੍ਹੀਂ ਹੈਗਾ ਜੀ ਵਿਚ, ਹਾਂ।
ਨਹੀਂ-ਨਹੀਂ, ਵਾਈਫਾਈ ਜੇੜਾ ਸ ਅਸ ਹੁੰਦੈ ਵਾਈਫਾਈ ਦਾ ਤਅ ਕਨੈਕਟ ਕਨੈਕਟੀਵਿਟੀ ਹੁੰਦੀ ਏ।
ਠੀਕ ਏ ਵਧੀਆ ਲੱਗਿਆ। ਗੱਲ ਕਰਕੇ, ਠੀਕ ਐ ਜੀ ਸਤ ਸ਼੍ਰੀ ਅਕਾਲ, ਓਕੇ ਜੀ, ਬਾਏ ਹਾਂਜ
ਸਤ ਸ਼੍ਰੀ ਓਕੇ ਓਕੇ ਓ